ਹਾਂਜੀ, ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ। ਹੋਰ ਕੀ ਗਾਲ ਹੈ?
ਵਧੀਆ। ਹਾ ਤੁਸੀਂ ਦੱਸੋ?
ਬਸ ਵਧੀਆ। ਹੋਰ ਕੀ ਕਰ ਰਹੇ ਸੀ?
ਬਸ, ਹੁਣੇ ਬੱਚਿਆਂ ਨੂੰ ਟਿਊਸ਼ਨ ਭੇਜ ਕੇ, ਫ੍ਰਰੀ ਹੋਈ ਸੀ।
ਅੱਛਾ- ਅੱਛਾ, ਵੱਡੇ ਵਾਲੀ ਗੁੜੀਆ ਕਿਹੜੀ ਕਲਾਸ ਚ ਐ।
ਅਹ ਉਹ ਸਿਕਸਥ ਚ ਹੈ। ਹੋਰ ਛੋਟੀ ਵਾਲੀ ਹੈਗੀ ਹੈ, ਹਾਂਜੀ। ਫਸਟ ਚ ਹੈਗੀ ਹੈ
ਅੱਛਾ ਫਸਟ ਚ ਹੈਗੀ ਉਹ ਉਹ ਜ਼ਿਆਦਾ ਛੋਟੀ ਹਜੇ ਨਾ
ਹਾਂਜੀ ਹਾਂਜੀ ਦੋਨਾਂ ਚ ਪੰਜ ਸਾਲ ਦਾ ਫ਼ਰਕ ਹੈ
ਅੱਛਾ ਪੰਜ ਸਾਲ ਦਾ ਫ਼ਰਕ ਹੈਗਾ
ਹਾਂਜੀ ਹਾਂਜੀ
ਅੱਛਾ ਹੋਰ ਕਿੱਦਾਂ ਪੜ੍ਹਾਈ ਠੀਕ ਚੱਲ ਰਹੀ ਦੋਨਾਂ ਦੀ
ਹਾਂਜੀ ਹਾਂਜੀ ਸਭ ਵਧੀਆ ਤੇ ਸ਼ੁਕਰ ਆ ਹੁਣ ਕੱਲ ਤੋ ਸਕੂਲ ਖੁੱਲੇ
ਹਾਂ ਸਹੀ ਗੱਲ ਐ ਸਾਰੇ ਇਹੀ ਕਹਿ ਰਹੇ ਨੇ ਸ਼ੁਕਰ ਹੈ ਕੱਲ ਤੋਂ ਸਕੂਲ ਖੁੱਲੇ ਗੇ ਤੇ ਹੋਰ ਤੁਹਾਡੀ ਜੌਆਇੰਟ ਫੈਮਿਲੀ ਹੈਗੀ ਆ
ਹਾਂਜੀ ਹਾਂਜੀ ਜੁਆਇੰਟ ਫੈਮਲੀ ਉਤੇ ਭਾਜੀ ਹੈਗੇ ਆ ਵੱਡੇ ਉਹਨਾਂ ਦੇ ਦੋ ਬੇਟੇ ਨੇ
ਅੱਛਾ ਉਹਨਾਂ ਦੇ ਬੇਟੇ
ਹਾਂ ਇੱਕ ਬੇਟਾ ਦੁਬਈ ਹੈ ਇੱਕ ਬੇਟਾ ਪਾ ਪਾਪਾ ਦੇ ਨਾਲ ਹੀ ਕੰਮ ਕਰਦਾ
ਅੱਛਾ ਇੰਨੇ ਵੱਡੇ ਬੱਚੇ
ਹਾਂ ਹਾਂ ਉਹ ਉਹ ਵੀ ਉਹ ਸਮਝੋ ਮੇਰੇ ਤੋਂ ਬਾਰਾ ਤੇਰਾਂ, ਸਾਲ ਵੱਡੇ ਨੇ।
ਬਾਰਾਂ, ਤੇਰਾਂ ਸਾਲ ਹਾਂ, ਫੇਰ ਤੇ, ਕਾਫੀ ਵੱਡੇ ਹੋਏ।
ਹਾਂਜੀ, ਹਾਂਜੀ।
ਹੋਰ ਨਨਾਣ ਮੇਰੇ ਖਿਆਲ ਇੱਕ ਹੀ ਹੈ ਤੁਹਾਡੀ
ਹਾਂਜੀ ਹਾਂਜੀ ਦੀਦੀ ਇੱਕ ਹੀ ਨੇ
ਇੱਕ ਹੀ ਨੇ ਨਾ ਹਾਂ
ਹਾਂ ਉਹ ਵੀ ਹੁਣ ਬਾਹਰ ਨੇ ਅਮੈਰੀਕਾ ਨੇ ਸੈਟਲ ਹੋਏ ਦੇ
ਅੱਛਾ ਉਹ ਅਮੈਰੀਕਾ ਸੈਟਲ ਹੋਏ ਦੇ ਨੇ
ਹਾਂਜੀ ਹਾਂਜੀ ਹੋ ਗਿਆ ਉਹਨਾਂ ਨੂੰ ਡੇਢ ਸਾਲ ਹੋ ਗਿਆ
ਅੱਛਾ ਡੇਢ ਸਾਲ ਹੋ ਗਿਆ ਪਹਿਲੇ ਲੋ ਸੀ ਹਨਾ
ਹਾਂਜੀ ਹਾਂਜੀ ਪਹਿਲੇ ਇੱਥੇ ਹੀ ਰਹਿੰਦੇ ਸੀ ਕੋਲ ਹੀ
ਅੱਛਾ ਤੇ ਹੋਰ ਮੰਮੀ ਪਾਪਾ ਠੀਕ ਨੇ
ਹਾਂ ਹਾਂ ਸਭ ਵਧੀਆ ਮੰਮੀ ਦਾ ਇਸ ਟਾਈਮ ਹੁੰਦਾ ਗੁਰਦੁਆਰੇ ਜਾਣ ਦਾ ਹੋ ਪਾਠ ਚੱਲਦੇ ਆ ਨਾ ਸੁਖਮਨੀ ਸਾਹਿਬ ਦੇ ਸਾਡੇ ਗੁਰਦੁਆਰੇ ਹਮੇਸ਼ਾ ਚੱਲਦੇ ਰਹਿੰਦੇ ਆ ਬਾਰਾਂ ਮਹੀਨੇ ਚੱਲਦੇ ਹੈ ਹਾਂਜੀ ਜਿਹੜੀ ਹਾਂ ਜਿਹੜੀ ਬਾਬਾ ਜੀ ਦੀ ਲੜੀ ਆਈ ਸੀ ਨਾ ਹੁਣੇ ਗੁਰੂ ਅਰਜਨ ਦੇਵ ਜੀ ਦੀ ਉਹ ਸਵੇਰੇ ਆਉਂਦੇ ਸੀ ਗਿਆਰਾਂ ਤੋਂ ਲੈ ਕੇ ਇੱਕ ਵਜੇ ਤੱਕ ਹੋਰ ਇਹ ਸ਼ਾਮ ਦਾ ਇਹ ਬਾਰਾਂ ਬਾਰਾਂ ਮਹੀਨੇ ਚੱਲਦਾ ਰਹਿੰਦਾ ਸਾਡੇ
ਅੱਛਾ ਤੁਹਾਡੇ ਬਾਰਾਂ ਮਹੀਨੇ ਚੱਲਦੇ
ਹਾਂਜੀ ਹਾਂਜੀ
ਚਲੋ ਵਧੀਆ ਹੋਰ ਕੀ ਚਾਹੀਦਾ
ਹਾਂ ਨਹੀਂ ਮੰਮੀ ਚਲੀ ਜਾਂਦੇ ਆ ਉਹ ਵੀ ਘਰ ਜਿਵੇਂ ਬੋਰ ਹੋ ਜਾਂਦੇ ਹਨਾ ਇਹ ਵੋ ਇਸ ਲਈ
ਘਰੇ ਨਾਲੇ ਓਦਾਂ ਹੀ ਬੰਦੇ ਨੇ ਸੋਣਾ ਹੀ ਹੁੰਦੇ ਇਸ ਤੋਂ ਅੱਛਾ ਬੰਦਾ ਬਾਣੀ ਬੁਣੀ ਪੜ੍ਹ ਲੇ ੳਹ
ਹਾਂਜੀ- ਹਾਂਜੀ ਹਾਂਜੀ ਉਹ ਤੇ ਹੈ ਅਹ ਮੰਮੀ ਤੇ ਵੈਸੇ ਪਹਿਲੇ ਨਾ ਘਰ ਹੀ ਪਾਠ ਕਰ ਲੈਂਦੀ ਸੀ ਉਹਨਾਂ ਦਾ ਨਾ ਅੱਖਾਂ ਦਾ ਓਪਰੇਸ਼ਨ ਹੋਇਆ ਨਾ ਤੇ ਉਹਨਾਂ ਨੂੰ ਤੇ ਵੈਸੇ ਕ ਠ ਹੈਗਾ ਸੁਖਮਨੀ ਸਾਹਿਬ ਹੋ ਗਿਆ ਜ ਪੰਜ ਬਾਣੀਆਂ ਸਭ ਕੁਛ ਆਉਂਦਾ ਉਹਨਾਂ ਨੂੰ ਬਟ ਉਹ ਕਹਿੰਦੇ ਗੁਰਦੁਆਰੇ ਜਾ ਕੇ ਨਾ ਅੱਛੀ ਤਰ੍ਹਾਂ ਹੋ ਜਾਂਦਾ ਉੱਥੇ ਵੀ ਉਹ ਗੁਟਕਾ ਸਾਹਿਬ ਨੀ ਲੈਂਦੇ ਉਹ ਐਵੇਂ ਨਾਲ ਦੇ ਨਾਲ ਪੜ੍ਹਦੇ
ਸੰਗਤ ਦੇ ਵਿੱਚ ਤੇ ਵੈਸੇ ਹੀ ਹਾਜ਼ਰੀ ਜ਼ਰੂਰੀ ਹੁੰਦੀ ਹੈ ਕਹਿੰਦੇ ਆ ਹਨਾ ਸੰਗਤ ਵੀ ਕਹਿੰਦੇ ਜ਼ਰੂਰੀ ਹੈਗੀ ਮਤਲਬ ਕਿ ਹੂੰ ਚਲੋ ਅੱਛਾ ਹੈ ਬਲਕਿ ਜਾਂਦੇ ਨੇ ਵਧੀਆ ਗੱਲ ਹੈ
ਹਾਂਜੀ ਅ ਅਸੀਂ ਵੀ ਸ਼ਾਮੀ ਚਲੀ ਜਾਣੇ ਆ ਗੁਰਦੁਆਰੇ ਬੱਚਿਆਂ ਨੂੰ ਲੈ ਕੇ ਹੁਣ ਲਗੇਗਾ ਨਾ ਪਹਿਲੇ ਸਕੂਲੈ ਗਏ ਆ ਕੇ ਇੱਕ ਅੱਧਾ ਘੰਟਾ ਆਰਾਮ ਕੀਤਾ ਫਿਰ ਟਿਊਸ਼ਨ ਤੇ ਹਰੇਕ ਦੀ ਟਿਊਸ਼ਨ ਵਾਲੀ ਬਹੁਤ ਜ਼ਿਆਦਾ ਪੜ੍ਹਾਉਂਦੀ ਆ ਇਹਨਾਂ ਨੂੰ
ਅੱਛਾ
ਚਾਰ ਤੋਂ ਲੈ ਕੇ ਸੱਤ ਵਜੇ ਤੱਕ ਆਪਾਂ ਤੇ ਕਿਹਾ ਦੀਦੀ ਤੁਸੀਂ ਇਹਨਾਂ ਦਾ ਦੋ ਘੰਟੇ ਟਾਈਮ ਕਰਦੋ ਕਹਿੰਦੇ ਤੁਸੀਂ ਇਹਨਾਂ ਨੂੰ ਘਰ ਬਿਠਾ ਕੇ ਕੀ ਕਰਨਾ ਹੈ
ਅੱਛਾ ਵਧੀਆ ਫੇਰ ਤੇ ਟਿਊਸ਼ਨ ਵਾਲੀ ਸਾਡੀ ਤੇ ਦੋ ਘੰਟੇ ਪੂਰੀ ਪੂਰੇ ਹੁੰਦੇ ਨੇ ਨਾਲ ਹੀ ਚਲੋ ਦੋ ਘੰਟੇ ਪੂਰੇ ਹੋਏ ਨੇ ਪੰਜ ਦਸ ਮਿੰਟ ਘੱਟ ਹੀ ਹੋਏਗੀ ਗੇ ਤੇ ਆ ਘਰ ਆ ਜਾਂਦੇ ਨੇ
ਨਹੀਂ ਨਹੀਂ ਇਹਨਾਂ ਦੀ ਐਕਚੁਲੀ ਜੋ ਦੀਦੀ ਹੈ ਨਾ ਟਚਵੁਡ ਇੰਨਾ ਅੱਛਾ ਪੜਾਉਂਦੇ ਮੈਂ ਏਦਾਂ ਦੀ ਮੈਡਮ ਕਦੀ ਨੀ ਦੇਖੀ
ਹਾਂ ਉਹੀ ਤਾਂ
ਹਾਂ ਪਹਿਲੇ ਇਹ ਦੀਦੀ ਹੈ ਨਾ ਸਾਡੇ ਘਰ ਦੇ ਕੋਲ ਹੀ ਰਹਿੰਦੀ ਸੀ ਜਿਵੇਂ ਮੇਰੀ ਸਮਝੋ ਘਰ ਗਲੀ ਹੈ ਨਾ ਸਾਹਮਣੇ ਵਾਲੀ ਗਲੀ ਚ ਉਹਨਾਂ ਦਾ ਤੀਜਾ ਘਰ ਸੀ ਮੈਂ ਛੱਤ ਤੋਂ ਹੀ ਦੇਖ ਖ ਲੈਂਦੀ ਸੀ ਮੀਨਸ ਖਿੜਕੀ ਖੋਲ ਕੇ ਕਿ ਬੱਚੇ ਟਿਊਸ਼ਨ ਪਹੁੰਚ ਗਿਆ ਹੁਣ ਦੀਦੀ ਦਾ ਟਿਊਸ਼ਨ ਹੋ ਗਿਆ ਕਿ ਮੈਨੂੰ ਸਕੂ ਗੱਡੀ ਚ ਜਾ ਕੇ ਪੰਜ ਮਿੰਟ ਲੱਗਦੇ ਆ ਛੱਡਣ ਤੇ
ਅੱਛਾ-
ਵੀ ਉੱਥੇ ਹੀ ਪਾਇਆ ਬੱਚਿਆਂ ਨੂੰ ਕਿਉਂਕਿ ਦੀਦੀ ਪੜ੍ਹਾਦੇ ਬਹੁਤ ਅੱਛਾ ਹੈ
ਪਤਾ ਕਿ ਜਿੱਥੇ ਮੈਡਮ ਅੱਛੀ ਮਿਲ ਜਾ ਨਾ ਨਾਲੇ ਪਤਾ ਸਾਡੇ ਬੱਚੇ ਵੀ ਚੱਲਦੇ ਪਏ ਨੇ ਬਿਲਕੁਲ ਠੀਕ ਕੋਈ ਦਿੱਕਤ ਨੀ ਕੋਈ ਕੁਛ ਸਮਝਣ ਦਾ ਵੀ ਹੋ ਜਾਂਦਾ ਨਾ ਕਿ ਟੀਚਰ ਕਿਸੇ ਕਿਸੇ ਦੀ ਸਮਝ ਜਲਦੀ ਆ ਜਾਂਦੀ ਕਈਆਂ ਦੀ ਆਂਦੀ ਵੀ ਨਹੀ ਹੈਗੀ
ਨਹੀਂ ਸਹੀ ਕਹਿ ਰਹੇ ਹੋ ਹੁਣ ਮੈਂ ਸੀ ਨੂੰ ਸਾਡੀ ਇੱਕ ਗਲੀ ਚ ਦੂਜੀ ਸਾਈਡ ਵੀ ਗਲੀ ਆਈ ਇੱਕ ਰਾਈਟ ਸਾਈਡ ਇੱਕ ਲੈਫਟ ਸਾਈਡ ਇੱਥੇ ਦੀਦੀ ਨੂੰ ਨਾ ਟਿਊਸ਼ਨ ਪਾਇਆ ਹੋਇਆ ਸੀ ਮੈਂ ਉਹ ਦੀਂਦੀ ਇਨੂੰ ਸੰਸਕ੍ਰਿਤ ਵੀ ਪੜ੍ਹਾ ਰਹੇ ਨੇ ਇਸਦੀ ਸੰਸਕ੍ਰਿਤ ਹੈ ਨਾ ਤੇ
ਅੱਛਾ ਅੱਛਾ ਇੱਦਾਂ ਸੰਸਕ੍ਰਿਤ ਹੈਗੀ ਹੈ ਪੰਜਾਬੀ ਬਿਲਕੁਲ ਨਹੀਂ ਹੈ
ਨਹੀਂ ਇਹਦੇ ਸਕੂਲ ਚ ਪੰਜਾਬੀ ਨਹੀਂ ਹੈਗੀ ਪੰਜਾਬੀ ਅਸੀਂ ਇਹਨੂੰ ਕਰਵਾ ਦੇਣੇ ਹੈਗੇ ਆ ਤੇ ਉਹ ਵਾਲੀ ਦੇਰੀ ਮੁਸ਼ਕਿਲ ਕਹਿੰਦੇ ਡੇਢ ਘੰਟਾ ਪੜ੍ਹਾਦੀ ਜੀ ਸੀ ਸਾਰੇ ਸਬਜੈਕਟ ਦਾ ਸਾਰੇ ਸਬਜੈਕਟ ਤੇ ਡੇਢ ਘੰਟੇ ਚ ਬੰਦਾ ਪੜ੍ਹਾ ਹੀ ਨਹੀਂ ਸਕਦਾ ਉਹ ਨਾਲ ਭੇਜ ਦਿੰਦੀ ਸੀ ਅਗਰ ਕਹਿੰਦੀ ਸੀ ਤੁਸੀਂ ਐਕਸਟਰਾ ਭਰਵਾਨਾ ਹੈ ਨਾ ਤੇ ਸਾਨੂੰ ਐਕਸਟਰਾ ਫੀਸ ਦੋ ਬਾਹ ਹਾਂ ਮੈਂ ਉਹਨੂੰ ਰ ਮੁਸ਼ਕਿਲ ਓਦੇ ਕੋਲੋ ਸਾਲ ਈ ਪੜ੍ਹਾਇਆ ਹੋਏਗਾ ਤਦ ਇਹ ਕਿਸੇ ਕੋ ਮੈਂ ਪੁੱਛਿਆ ਉਹਨਾਂ ਨੇ ਮੈਨੂੰ ਦੱਸਿਆ ਹੈਗਾ ਐ ਵਾਲਾ ਟਿਊਸ਼ਨ ਹੈ ਬੜਾ ਅੱਛਾ ਪੜਾਉਂਦੇ ਨੇ ਦੀਦੀ ਪੂਰੀ ਪੇਨ ਵੀ ਲੈਂਦੇ ਆ ਬੱਚਿਆਂ ਦੀ ਫਿਰ ਮੈਂ ਇੱਥੇ ਪਾਇਆ ਸੀ।
ਅੱਛਾ ਅੱਛਾ ਹਾਂ ਨਹੀਂ ਠੀਕ ਹੈ। ਹੋਰ ਸੁਣਾਓ ਘਰ ਸਭ ਠੀਕ ਨੇ ਉੱਧਰ ਠੀਕ ਨੇ ਸਾਰੇ?
ਹਾਂ ਹਾਂ ਮੰਮੀ ਉਹ ਨਾ ਸਭ ਵਧੀਆ ਬਸ ਹਲੇ ਕਰੇਗੇ ਹਲੇ ਨਾ ਥੋੜਾ ਛੋਟਾ ਹੈਗਾ ਪੱਚੀ ਸਾਲ ਦਾ ਹੋ ਜੇ ਨਾ ਦੀਦੀ ਹਲੇੇ ਛੋਟਾ ਹੈ। ਥੋੜਾ ਨਾ ਸਮਝ ਵੀ ਜ਼ਿਆਦਾ ਹੀ ਹੈਗਾ।
ਅੱਛਾ ਲੇਕਿਨ ਲੱਗਦਾ ਨੀ।
ਨਹੀਂ ਨਹੀਂ ਹੈਗਾ ਤੇ ਸਮਝਦਾਰ ਐ, ਬਟ ਥੋੜ੍ਹੀ ਗੱਲਾਂ ਚ ਨਾ ਥੋੜ੍ਹਾ ਜਿੱਦੀ ਬਹੁਤ ਜ਼ਿਆਦਾ ਹੈਗਾ। ਅਗਰ ਜਿਵੇਂ ਹੁਣ ਉਹਨੇ ਲੈਪਟੋਪ ਲੇਯਾ ਐ ਨਵਾ ਮੰਮੀ ਕਹਿ ਰਹੀ ਸੀ ਜਿਹੜਾ ਤੇਰਾ ਪੁਰਾਣਾ ਚਾਹੇ ਸਕ੍ਰੀਨ ਟੁੱਟ ਗਈ ਆ ਹੈਂ ਜਿਵੇਂ ਟੁੱਟੀ ਨੀ ਸੀ, ਜਿਵੇੰ ਉਹ ਜੋ ਹੈਂਡਲ ਲੈਪਟੋਪ ਨੂੰ ਉੱਪਰ ਕਰਦੇ ਆ ਨਾ
ਅੱਛਾ ਅੱਛਾ ਹਾਂਜੀ।
ਕਰਨ ਵਾਲਾ ਜਿਹੜਾ ਉਹ, ਰੈਕ ਸ਼ੂ ਹੁੰਦਾ ਨਾ ਉਹ ਟੁੱਟ ਗਿਆ ਸੀ ਮੀਨਸ ਲੈਪ ਟ ਟੁਟ, ਟੇਡਾ ਹੋ ਗਿਆ ਸੀ। ਕੀ ਬੋਰਡ ਵੀ ਇੱਕ ਦੋ ਟੁੱਟ ਗਏ ਹੋਏਗੇ ਯ ਵੋ, ਮੰਮੀ ਨੇ ਕਿਹਾ ਤੂੰ ਇਹਨੂੰ ਹੀ ਸਹੀ ਕਰਾ ਲੈ। ਇਹ ਵੀ ਬਹੁਤ ਮਹਿੰਗਾ ਹੈ, ਸੋਨੀ ਕੰਪਨੀ ਦਾ ਹੈਗਾ। ਅੱਛਾ ਹੈਗਾ ਬੜਾ, ਕਹਿੰਦਾ ਨਹੀਂ ਮੈਂ ਤੇ ਨਵਾਂ ਹੀ ਲਾਵ ਮੰਮੀ ਕਹਿੰਦੀ, ਮੈਂ ਤੇ ਲਿਆ ਕੇ ਨੀ ਦਾਂਗੀ। ਮੇਰੇ ਕੋਲ ਇਨੇ ਪੈਸੇ ਨਹੀਂ ਹੈ, ਫਿਰ ਇਹਨੇ ਦੋ ਦਿਨ ਰੋਟੀ ਨਹੀਂ ਖਾਈ। ਹਮ ਹੂ ਹੂ ਹਾਂ ਕੀ ਮੈਨੂੰ ਲੈਪਟੋਪ ਚਾਹੀਦਾ। ਹਾਲੇੇ ਇਹਨੇ ਖੁੱਦ ਵੀ ਪਾਏ ਆ ਆਪਣੇ ਪੈਸੇ ਐ, ਏ ਗੱਲ ਨੀ ਹੈ ਖੁੱਦ ਨੀ ਪਾਏ, ਪੰਜਾਹ ਹਜ਼ਾਰ ਐਨੇ ਆਪ ਆਪਣੇ ਪਾਏ ਆ ਤੇ ਅੱਸੀ ਨੱਬੇ ਮੰਮੀ ਦੇ ਪੂਆਏ ਨੇ।
ਅੱਛਾ ਅੱਛਾ।
ਵਾਲਾ ਕੋਈ ਅੱਛਾ ਲੈਪਟੋਪ ਲੈ ਕੇ ਆਇਆ।
ਅੱਛਾ ਅੱਛਾ ਠੀਕ ਹੈ, ਹੂ।
ਮੀਂਸ ਇੱਦਾਂ ਦੀਆਂ ਇਹ ਚੀਜ਼ਾਂ ਕਰਦਾ, ਡੈਡੀ ਕਹਿੰਦੇ ਬੱਚਿਆਂ ਵਾਕਣ ਕਰਦਾ ਹੈਗਾ ਥੋੜਾ।
ਹੂ, ਹਜੇ ਬਚਪਨਾ ਹੋਣਾ ਨਾ, ਔਹੀ ਗੱਲ ਆ ਗਈ।
ਹਾਂਜੀ ਨਾਲ ਪੱਚੀ ਸਾਲਾਂ ਦਾ ਹੋ ਜਾ
ਮਿਲੇ ਸੀ, ਅੱਛਾ ਹੁਣ ਮਾਮਾ ਹੀ ਤੇ ਕਾਫ਼ੀ ਚੇਂਜ ਹੋ ਗਏ ਨੇ, ਮਤਲਬ ਕਿ ਸ਼ਕਲ ਨਾ ਸਾਰੀ ਜਿੱਦਾਂ ਦਾੜੀ ਵਗੈਰਾ ਚਿੱਟੀ ਹੋ ਗਈ ਨਾ ਹੁਣ ਤੇ, ਮਾਮਾ ਜੀ ਦੀ।
ਹਾਂਜੀ ਹਾਂਜੀ।
ਮੁਹਦਰਾ ਨਾ ਬਿਲਕੁਲ ਹੀ ਮਾਮਾਹ ਛੋਟੇ ਮਾਮਾ ਹੀ ਵਕਣ ਲੱਗਦੇ ਨੇ।
ਹਾਂ ਹਾਂ ਸਹੀ ਕਹਿ ਰਹੇ ਹੋ।
ਮਿਲੇ ਸੀ
ਹਮ ਹੁਣ ਡੈਡੀ ਕਮਜ਼ੋਰ ਵੀ ਹੋ ਗਏ, ਐਕਚੁਲੀ ਨਾ ਡਾਇਟ ਰਾਤੀ ਰੋਟੀ ਨਹੀਂ ਖਾਂਦੇ ਡੈਡੀ
ਅੱਛਾ।
ਰਾਤੀ ਮੰਮੀ ਨੂੰ ਕਹਿੰਗਏ ਮੈਨੂੰ ਦੁੱਧ ਚ ਸੇਵੀਆਂ ਪਾ ਕੇ ਦੇ ਦੇ। ਯਾ ਦੂੱਧ ਚੀ ਕਹਿਗੇ, ਜਾਂ ਸ਼ੇਕ ਬਣਾ ਦੇ। ਮੀਨਸ ਰੋਟੀ ਬਹੁਤ ਘੱਟ ਖਾਂਦੇ, ਅਗਰ ਖਾਏਗੇ ਵੀ ਨਾ ਦੀਦੀ ਮੁਸ਼ਕਿਲ ਤੋਂ ਇੱਕ ਰੋਟੀ ਹੈਗੇ ਇਸ ਤੋਂ ਜ਼ਿਆਦਾ ਖਾਂਦੇ ਹੀ ਨੀ ਹੈ। ਪਤਲੇ ਹੀ ਹੋਣਾ ਹੈਗਾ।
ਹਾਂ ਨਹੀਂ ਕਾਫੀ ਲੱਗ ਰਹੇ ਸੀ ਮੈਂ ਮਿਲੇ ਨਾ, ਤੇ ਮੈਂ ਬਲਕੀ ਕਹਿ ਰਹੀ ਸੀ ਮੈਂ ਕਿਹਾ ਕਮਜ਼ੋਰ ਹੋ
ਹੂ, ਐਕਚੁਲੀ ਹੁਣ ਦੇਖੋ ਏਜ ਦੇ ਹਿਸਾਬ ਨਾਲ ਥੋੜਾ ਦੰਦਾਂ ਦਾ ਵੀ ਹੋ ਜਾਂਦਾ। ਹੈਨਾ, ਹੁਣ ਉਹਨਾਂ ਕੋਲ ਜਿਵੇਂ ਪਹਿਲੇ ਖਾਂਦੇ ਸੀ ਨੋਨ ਵੈਜ ਖਾਂਦੇ ਸੀ, ਔ ਵੀ ਨੀ ਖਾਇਆ ਜਾਂਦਾ ਇਨਾ। ਹੁਣ ਬਣਦਾ ਵੀ ਨੀ ਹੈਗਾ, ਸਾਡੇ ਘਰ ਇਨਾ। ਪੰਦਰਾਂ ਦਿਨ ਚ ਇੱਕ ਵਾਰ ਹਾਂ ਕਿਉਂਕਿ ਸੋਨੂੰ ਨਾ ਖਾਂਦਾ ਨੀ ਹੈ, ਸੋਨੂੰ ਨੂੰ ਨੋਨ ਵੈਜ ਨੀ ਪਸੰਦ, ਉਹ ਬਹੁਤ ਘੱਟ ਖਾਂਦੇ।
ਅੱਛ
ਜੇਵੇਂ ਲਗਾ ਲਗਾ ਕੇ ਬੱਚੇ, ਤਰੀ ਨਹੀਂ ਖਾਂਦੇ। ਮ ਹਾਂ, ਮੰਮੀ ਕਹਿੰਦੀ ਕੋਈ ਖਾਂਦਾ ਹੀ ਨਹੀਂ ਏ। ਫੇਰ ਇਸ ਲਈ, ਹੁਣ ਕੋਈ ਲਿਆਂਦਾ ਹੀ ਨੀ ਹੈਗਾ ਮੈਂ ਕੇਹਾ ਚਲੋ, ਔ ਤੇ ਅੱਛੀ ਗੱਲ ਏ, ਕਹਿੰਦੇ ਜਦੋਂ ਸੋਨੂੰ ਦਾ ਦਿਲ ਕਰਦਾ ਔ ਬਜ਼ਾਰ ਹੀ ਲੈ ਆਦਾ ਡੈਡੀ ਤੇ ਕੁੱਲਿਆ ਹੋਇਆ ਖਾਂਦੇ ਆ ਹੁਣ ਮੰਮਾ ਨਹੀਂ ਪਹਿਲੇ ਜੇਵੇੈਂ ਮੰਮੀ ਚਿਕਨ ਬਨਾਂਦੀ ਸੀ ਆਪਾਂ ਛੋਟੇ ਹੁੰਦੇ ਸੀ ਕੂਲ ਨੀ ਜਾਂਦਾ ਸੀ ਮੰਮੀ ਨੂੰ ਕਿੰਨਾ ਡਾਂਟਦੇ ਸੀ ਮੀਟ ਹੀ ਕੁਲਾ ਸਾਰਾ ਯ ਵੋ ਹਨਾ ਤੁਹਾਨੂੰ ਪਤਾ ਹੀ ਹੈ ਡੈਡੀ ਕਿੱਦਾਂ ਬੋਲਦੇ ਆ ਹੁਣ ਕਹਿੰਦੇ ਖੁਲਾਅ ਖੁੱਲਿਆ ਹੋਇਆ ਬਣਾਇਆ ਕਰ ਮੈਂ ਡੈਡੀ ਨੂੰ ਇਹੀ ਕਹਿਣੀ ਆ ਮੈਂ ਕਿਹਾ ਡੈਡੀ ਪਹਿਲੇ ਤੇ ਜਰਾ ਜਿਹਾ ਮੀਟ ਘੁਲ ਜਾਂਦਾ ਸੀ ਤੁਸੀਂ ਮੰਮੀ ਨੂੰ ਘੁਲਾ ਦਿੰਦੇ ਸੀ ਚੰਗੀ ਤਰ੍ਹਾਂ ਹਾਂ ਕਿਉਂਕਿ ਹੁਣ ਦੰਦਾ ਕਰਕੇ ਨਹੀਂ
ਬਸ ਫਰਕ ਪੈਂਦਾ ਹੀ ਨਾ ਉਮਰ ਦੇ ਹਿਸਾਬ ਸੀ ਹੌਲੀ ਹੌਲੀ ਸਭ ਚਿਨ ਹੂੰ ਉਹੀ ਕਈ ਵਾਰੀ ਯਾਰ ਅ
ਹਾਂ ਹੁਣ ਕੱਲ ਹੀ ਗਈ ਆ ਉਹ ਮੰਡੇ ਨੂੰ ਨਾ
ਅੱਛਾ ਅੱਛਾ ਉਹ ਗੁੜੀਆਂ ਹੀ ਹੈ ਨਾ ਉਹਦੀ ਵੀ ਇੱਕ ਹਜੇ ਉਹ ਦੀ ਵੀ ਗੁੜੀਆਂ ਹੀ ਨਾ ਖਾਲੀ?
ਹਾਂ, ਹਾਂ ਦੋ ਨੇ
ਦੁਨ
ਹਾਂ ਇੱਕ ਫਸਟ ਕਲਾਸ ਚ ਹੈਗੀ ਏ ਸ਼ਾਇਦ, ਜਾਂ ਸੈਕਿੰਡ ਚ ਸੈ ਸੈਕੰਡ ਚ ਹੋਈ ਏ ਸ਼ਾਇਦ, ਹੋਰ ਇੱਕ ਹੈਗੀ ਹੈ ਡੇਢ ਸਾਲ ਦੀ।
ਅੱਛਾ ਜੀ ਮੈਨੂੰ ਤੇ ਪਤਾ ਹੀ ਨਹੀਂ ਮੈਨੂੰ ਤੇ ਹੁਣ ਵੀ ਦੇਖੋ ਪਤਾ ਲੱਗ ਰਿਹਾ ਹਾਂ ਸੱਚੀ ਚ ਨਾ ਕਦੀ ਫੋਟੋ ਵਗੈਰਾ ਚ ਦੇਖ ਖਿਆ ਵੱਡੀ ਵੱਲ ਉਹਨੂੰ ਹੀ ਦੇਖਿਆ ਹੋਇਆ ਇੱਕੋ ਨਹੀਂ ਬਲਕਿ ਸਾਰੀ ਉਹ ਆਪਣੀ ਮੰਮੀ ਤੇ ਗਈ ਹੋਈ ਏ
ਹਾਂਜੀ ਹਾਂਜੀ ਸਹੀ ਕਹਿ ਰਹੇ ਹੋ ਉਹ ਦੂਜੀ ਆਪਣੇ ਪੂਰੀ ਪਾਪਾ ਤੇ ਗਈ ਆ ਪੂਰੀ ਪਾਪਾ ਤੇ ਉਹਨੂੰ ਉਹ ਛੋਟਾ ਖਾਲਸਾ ਕਹਿੰਦੇ ਆ ਸਾਰੇ
ਅੱਛਾ ਜੀ ਹਾਂ ਛੋਟਾ ਖਾਲਸਾ ਅੱਛਾ ਅੱਛਾ ਉਹਦੀ ਵੀ ਗੁੜੀਆਂ ਹੈਗੀ ਆ ਦੂਸਰੀ ਹਾਂ ਮੈਨੂੰ ਪਤਾ ਹੀ ਨਹੀਂ ਬਿਲਕੁਲ ਵੀ ਚਲੋ ਹਾਂ ਵਧੀਆ ਚਲੋ ਠੀਕ ਹੈ ਓਕੇ ਓਕੇ ਓਕੇ ਸਤਿ ਸ੍ਰੀ ਅਕਾਲ